ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਕਾਲ ਜੀ।
ਹੋਰ ਤੁਸੀਂ ਠੀਕ ਹੋਂ ਜੀ?
ਹਾਂਜੀ ਠੀਕ-ਠਾਕ ਤੁਸੀਂ ਦੱਸੋ ਜੀ ਵਧੀਆ ਜੀ, ਵਧੀਆ!
ਤੇ ਅੱਜ ਆਪਾਂ ਟੋਪਿਕ ਤੇ ਗੱਲ ਕਰਾਂਗੇ, ਪੜ੍ਹਾਈ ਦੇ ਬਾਰੇ ਜੇ ਪੁਰਾਣੇ ਸਮੇਂ ਦੀ ਪੜ੍ਹਾਈ ਤੇ ਹੋਣ ਵਾਲੇ ਸਮੇਂ ਦੀ ਪੜ੍ਹਾਈ ਦੇ ਵਿੱਚ ਅੰਤਰ ਤੇ ਪਹਿਲਾਂ ਆਪਾਂ ਥੋੜਾ ਪੜ੍ਹਾਈ ਦੇ ਬਾਰੇ ਹੀ ਗੱਲ ਕਰਾਂਗੇ। ਕਸ
ਅੱਛਾ ਜੀ।
ਜੀ, ਤੁਸੀਂ ਲੈ ਲੋ ਵੀ ਅੱਜ ਕੱਲ ਦੇ ਸਮੇਂ ਦੇ ਵਿੱਚ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਐ।
ਹਾਂਜੀ, ਹਾਂਜੀ ਬਹੁਤ ਜਰੂਰੀ ਹੈ ਜੀ।
ਨਹੀਂ ਐਂ
ਹਾਂਜੀ।
ਕਿਉਂਕਿ ਪੜ੍ਹਾਈ ਦੇ ਨਾਲ ਹੀ ਆਪਾਂ ਸਾਰਾ ਕੁਛ ਕਰ ਸਕਦੇ ਹਾਂਗੇ ਅੱਜ-ਕੱਲ੍ਹ ਦਾ ਜ਼ਮਾਨਾ ਜਿਹੜਾ
ਹਾਂਜੀ, ਹਾਂਜੀ।
ਕਿਉਂਕਿ ਲਾ ਲਓ ਵੀ ਤੁਸੀਂ, ਹਰੇਕ ਚੀਜ਼ ਤੇ ਐਕਸਪਾਇਰੀ ਡੇਟ ਪੜ੍ਹਨੀ ਮੈਡੀਕਲ ਤੇ, ਕੋਈ ਵੀ ਦਵਾਈ ਲੈਣੀ ਸਾਰਾ ਕੁਛ ਹੀ, ਪੜ੍ਹਾਈ ਦੇ ਨਾਲ ਸੰਭਵ ਹੈ ਆਪਣਾ।
ਹਾਂਜੀ, ਮੈਮ ਹਾਂਜੀ
ਤੇ ਅੱਜ- ਕੱਲ ਆਪਾਂ ਬੱਚ ਬੱਚਿਆਂ ਨੂੰ ਹੈ ਜਿਹੜੀ ਪੜ੍ਹਾਈ, ਓ ਬਹੁਤ ਵਧੀਆ ਤਰੀਕੇ ਨਾਲ ਕਰਵਾ ਰਿਹਾ ਦੇਖੋ‍।
ਹਾਂਜੀ, ਹਾਂਜੀ।
ਕਿਉਂਕਿ ਵਧੀਆ-ਵਧੀਆ ਸਕੂਲ, ਕੌਲੇਜ ਆਨ ਲਈਨ ਕਲਾਸ
ਹਾਂਜੀ ਮੈਮ ਬਿਲਕੁਲ, ਬਿਲਕੁਲ ਜੀ ਬਿਲਕੁਲ।
ਇਸ ਤੋਂ ਇਲਾਵਾ ਆਪਾਂ ਉਹਨਾਂ ਨੂੰ ਵਾਤਾਵਰਨ ਹੈ ਜਿਹੜਾ, ਉਹ ਵੀ ਬਹੁਤ ਵਧੀਆ ਦੇਣ ਦੀ ਕੋਸ਼ਿਸ਼ ਕਰ ਰਹੇਹਾਗੇ ਅੱਜ ਦੇ ਟਾਈਮ ਦੇ ਵਿੱਚ
ਹਾਂਜੀ, ਹਾਂਜੀ।
ਕਿਉਂਕਿ, ਜੇੜੇ ਮਾਤਾ-ਪਿਤਾ ਨੇ ਦੇਖੋ, ਓ ਆਪ ਤਾਂ ਪੜ੍ਹੇ ਲਿਖੇ ਹੁੰਦੇ ਨੀ ਹੈਗੇ।
ਹਾਂਜੀ, ਹਾਂਜੀ ਮੈਮ ਹਾਂਜੀ।
ਉਹ ਸੋਚਦੇ ਨੇ ਕਿ, ਸਾਡਾ ਬੱਚਾ ਪੜ੍ਹ ਲਿਖ ਕੇ ਵਧੀਆ ਨੌਕਰੀ ਤੇ ਲੱਗੇ
ਹਾਂਜੀ ਮੈਮ ਹਾਂਜੀ।
ਕਿਉਂਕਿ ਉਹਨਾਂ ਨਾਲ ਕਿ ਬੱਚੇ ਦੀ ਵੀ ਜਿੰਦਗੀ ਸਖਾਲੀ ਹੋ ਜਾਂਦੀ ਐ। ਤੇ ਉਹਨਾਂ ਦੀ ਵੀ ਜਿੰਦਗੀ ਬਹੁਤ ਸੁਖਾਲੀ ਹੋ ਜਾਂਦੀ ਐਗੀ।
ਹਾਂਜੀ।
ਸਈ ਗੱਲ ਐ ਮੈਮ।
ਹਾਂਜੀ, ਦੇਖੋ ਜੀ ਆਪਣਾ ਜਿਹੜਾ ਜੀਵਨ ਐ। ਓ ਇੱਕ ਪੜ੍ਹਾਈ ਦੀ ਸਥਿਰ ਹੈ ਜੀ। ਜੇਕਰ ਆਪਾਂ ਪੜਾਂਗੇ-ਲਿਖਾਂਗੇ ਤਾਂ ਕੋਈ ਜੋਬ, ਕੋਈ ਨੌਕਰੀ ਮਿਲ ਸਕਦੀ ਆਪਾਂ ਨੂੰ ਆਪ
ਕੰਮ ਕਾਰ ਹੈ ਜਿਹੜਾ ਕਰ ਸਕਦੇ ਆਂ
ਹਾਂਜੀ ਕੋਈ ਵੀ ਕੰਮ ਕਰ ਸਕਦੇ ਆਂ, ਆਪਣੇ ਅੱਗੇ ਬੱਚ ਬੱਚਿਆਂ ਦਾ ਫਿਊਚਰ ਬਣਾ ਸਕਦੇ ਆਂ।
ਬਿਲਕੁਲ ਜੀ ਬਿਲਕੁਲ।
ਹਾਂਜੀ ਜੇਕਰ ਦੇਖੋ ਆਪਾਂ ਪੜਾਂਗੇ ਨੀ ਜੀ ਤਾਂ ਦੇਖੋ ਆਪਾਂ ਬੇਰੁਜ ਗਾਰ ਵੀ ਰਹਾਂਗੇ ਤੇ ਅਪਨੇ ਘਰ ਦਾ ਮਾਹੌਲ ਵੀ ਨੀ ਵਦੀਆ ਹੋਊਗਾ ਜੀ।
ਹਾਂਜੀ- ਹਾਂਜੀ।
ਹਾਂਜੀ।
ਈ ਤਾਂ ਗੱਲ ਸਹੀ ਐ ਤੁਸੀਂ ਲਾ ਲਓ ਵੀ ਅੱਜ-ਕੱਲ ਜੇੜਾ ਯੁੱਗ ਹੈ ਉਹ ਟੈਕਨੋਲੋਜੀ ਦਾ ਯੁੱਗ ਹੈਗਾ।
ਹਾਂਜੀ- ਹਾਂਜੀ।
ਜਿਦੇ ਵਿੱਚ ਕੇ ਕੰਪਿਊਟਰਸ ਕੈ ਸਕਦੇ ਆ ਗ ਆਪਾਂ।
ਹਾਂਜੀ।
ਕਿਉਂਕਿ ਸਾਰਾ ਕੁਛ ਐ ਦੇਖੋ ਆਰਟੀਫਿਸ਼ਲ ਇੰਟੈਲੀਜੈਂਸ ਜਿਵੇਂ ਕੇ ਏ ਤੇ ਹੀ ਡਿਪੈਂਡ ਹੋ ਰਿਆ ਹੈਗਾ।
ਹਾਂਜੀ ਮੈਮ ਬਿਲਕੁਲ।
ਅੱਜ ਕੱਲ ਦੇ ਵਿੱਚ ਤਾਂ ਦੇਖੋ ਰੋਬਰਟਸ ਬਨ ਗਏ ਸਾਰਾ ਕੁਛ ਬਨ ਗਿਆ ਨਾ।
ਹਾਂਜੀ- ਹਾਂਜੀ।
ਤੇ ਆਪਾਂ ਅੱਜ ਕੰਪਿਊਟਰ ਟੈਕਨੋਲੋਜੀ ਬਾਰੇ ਗੱਲ ਕਰਾਂਗੇ।
ਹਾਂਜੀ।
ਜਿਵੇਂ ਕਿ ਉਹਦੇ ਵਿੱਚ ਇੱਕ ਆਰਟੀਫਿਸ਼ਅਲ ਇੰਟੈਲੀਜੈਂਸ ਹੈ ਦੇਖੋ ਹੈ ਨਾ।
ਹਾਂਜੀ।
ਜਿਵੇਂ ਹੁਣ ਤੁਸੀਂ ਲਾਓ ਵੀ ਇੱਕ ਕੰਪਿਊਟਰ ਐ ਜਿਹੜਾ ਉਹ ਇੱਕ ਬੰਦੇ ਵਾਂਗ ਕੰਮ ਕਰ ਰਿਆ ਦੇਖੋ।
ਹਾਂਜੀ।
ਕਿਉਂਕਿ ਉਹ ਸਾਰਾ ਕੁਛ ਜੇੜਾ ਆਪਾਂ ਲਿਖਦੇ ਆ ਉਹਨੁ ਮਤਬਲ ਕੀ ਸਮਝ ਰਿਆ। ਉਦੇ ਮੁਤਾਬਿਕ ਈ ਆਪਾਂ ਨੂੰ ਉਹ ਉੱਤਰ ਦੇ ਰਿਆ ਹੈਗਾ।
ਹਾਂਜੀ।
ਕਿਉਂਕਿ ਅੱਜ ਕੱਲ ਦੇਖੋ ਵੀ ਜਿੱਦਾਂ ਆਪਾਂ ਕਹਿੰਦੇਾਂ ਆਟੋਮੈਟਿਕ ਜਾਂ ਸੈਲਫ ਡਰਾਈ ਘਰ ਆ ਗੀਆਂ ਹੈਨਾ।
ਹਾਂਜੀ।
ਫੇਸ ਆਈਡੀ ਆ ਡੀ।
ਹਾਂਜੀ।
ਏ ਸਾਰੀਆਂ ਚੀਜ਼ਾਂ ਹੁੰਦੀਆਂ ਅਪਣੀ ਸੁਰੱਖਿਆ ਦੇ ਵਾਸਤੇ ਹੀ ਨੇ। ਪਰ ਇਦੇ ਪਿੱਛੇ ਕੰਮ ਕਰ ਰਈ ਐ ਜੇੜੀ ਉਹ ਏ ਆਈ ਕਰ ਰਈ ਐ।
ਹਾਂਜੀ। ਅਪਣਾ ਜੇੜਾ ਵਿਗਿਆਨ ਆ ਉਹਨੇ ਬਹੁਤ ਜ਼ਿਆਦਾ ਦੇਖੋ ਜੀ ਖੋਜਾਂ ਵੀ ਕੀਤੀਆਂ ਨੇ ਜੀ।
ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਖੋਜਾਂ ਕੀਤੀਆਂ ਨੇ। ਹੁਣ ਤੁਸੀਂ ਲਾ ਲਓ ਵੀ ਜਿਵੇਂ ਆਪਣੇ ਘਰ ਦੇ ਵਿੱਚ ਆਪਾਂ ਵਰਤ ਦਿਆਂਗੇ ਲਾਈਟਾਂ। ਏ ਸੀ ਹੈ ਨਾ। ਤੇ ਫਰਿੱਜ ਵਗੈਰਾ ਏਨਾਂ ਨੂੰ ਵੀ ਉਹ ਕੀ ਕਰ ਰਏ ਨੇ ਇੰਟਰਨੈਟ ਨਾਲ ਜੋੜ ਰਏ ਨੇ।
ਹਾਂਜੀ- ਹਾਂਜੀ।
ਕਿ ਉਹ ਆਪਾਂ ਕਿਤੇ ਵੀ ਬੈਠੇ ਨਾ ਜੇੜਾ ਕੰਟਰੋਲ ਕਰ ਸਕਦੇਆਂਗੇ ਅਪਣੀਆਂ ਚੀਜ਼ਾਂ ਨੂੰ। ਤੁਸੀਂ ਲਾ ਲੋੋ ਵੀ ਅੱਜ ਕੱਲ ਕੈਮਰੇ ਨੇ ਦੇਖੋ ਜਿਹੜੇ ਉਹਨਾਂ ਨੂੰ ਵੀ ਇੰਟਰਨੈਟ ਦੇ ਨਾਲ ਹੀ ਜੋੜਿਆ ਜਾਂਦਾ ।
ਹਾਂਜੀ ਦੇਖੋ ਆਪਾਂ ਕਿਤੇ ਵੀ ਫੋਨ ਤੇ ਕਨੈਕਟ ਕਰਕੇ ਦੇਖ ਸਕਦੇ ਆਂ। ਵੀ ਅਪਨੇ ਘਰ ਦੇ ਵਿੱਚ ਕੀ ਚੱਲ ਰਿਐ। ਤੇ ਬਾਹਰ ਕੀ ਚੱਲ ਰਿਹਾ ਐ। ਦੇਖੋ ਮਤਲਬ ਬਹੁਤ ਜ਼ਿਆਦਾ ਇਹੋ ਜਿਹੇ ਸਾਧਨ ਆ ਚੁੱਕੇ ਨੇ ਜੀ। ਜਿਵੇਂ ਆਪਣੀ ਵਾਸ਼ਿੰਗ ਮਸ਼ੀਨ ਹੀ ਲਾ ਲੋ ਜੀ। ਆਟੋਮੈਟਿਕ ਆਈ ਐ ਕੱਪੜੇ ਪਾਓ। ਵਿੱਚ ਸਰਫ ਪਾਓ ਐਂਡ ਡਰੈਲ ਕਰਕੇ ਕੱਢਦੀ ਹੈ ਜੀ ਸਾਫ ਸੁਥਰੇ ਹਾਂਜੀ
ਦੂਜਾ ਕੀ ਹੈ ਜਿਹੜੇ ਕੈਮਰੇ ਨੇ ਗੇ ਉਹ ਆਪਣੇ ਘਰ ਦੀ ਸੁਰੱਖਿਆ ਬਹੁਤ ਵਧਾ ਰਹੇ ਨੇ।
ਹਾਂ ਬਹੁਤ ਜਿਆਦਾ ਈ।
ਹੁਣ ਤਾਂ ਕੈਮਰਿਆ ਦੇ ਵਿੱਚ ਵੀ ਤੁਸੀਂ ਲਾ ਲਓ ਵੀ ਕੁਆਲਿਟੀਜ ਨਾ ਇੰਨੀਆਂ ਜਿਆਦਾ ਉਹ ਹੋ ਗਈਆਂ। ਕਿ ਆਪਾਂ ਪੂਰੀ ਪ੍ਰੋਪਰ ਕਲੀਅਰ ਫੇਸ ਹੈ ਜਿਹੜਾ ਉਹ ਦੇਖ ਸਕਦੇ ਆਂਗੇ।
ਹਾਂਜੀ-ਹਾਂਜੀ
ਤੇ ਮੈਂ ਇੱਕ ਸੁਣਿਆ ਕਿ ਕਿਸੇ ਬੰਦੇ ਨੇ ਨਾ ਅ ਮਤਲਬ ਕੇ ਫੇਸ ਆਈਡੀ ਦਾ ਲਾਇਆ ਹੋਇਆ ਸੀ ਕੈਮਰੇ ਦੇ ਵਿੱਚ।
ਅੱਛਾ ਜੀ।
ਤੇ ਉਹਦੇ ਨਾਲ ਕਿ ਜਦੋਂ ਚੋਰ ਉਹਨਾਂ ਦੇ ਘਰੇ ਵੜਨ ਲੱਗਿਆ ਤਾਂ ਅਲਾਰਮ ਬੱਜ ਗਿਆ ਆਟੋਮੈਟਿਕ
ਅੱਛਾ ਜੀ।
ਹਾਂਜੀ।
ਬਹੁਤ ਜਿਆਦਾ ਟੈਕਨੋਲਜੀ ਗਰੋ ਕਰ ਰਹੀ ਹੈ ਜੀ।
ਬਹੁਤ ਜਿਆਦਾ ਜੀ ਕਿਉਂਕਿ ਕਿੰਨਾ ਵਧੀਆ ਸਿਸਟਮ ਹੈ ਆਪਣੇ ਲਈ।
ਹਾਂਜੀ-ਹਾਂਜੀ
ਇਹ ਤਾਂ ਹੈ ਇੱਕ ਜਿਵੇਂ ਆਪਾਂ ਕਰ ਆਨੇ ਆ ਆਗੇ ਹਾਂਜੀ। ਜਿਵੇਂ ਸਾਈਬਰ ਸੈਕੁਰਟੀ ਹੁੰਦੀ ਹੈ ਦੇਖੋ ਹਨਾ। ਇਹ ਵੀ ਜਿਵੇਂ ਆਪਣੇ ਕੰਪਿਊਟਰ ਮੋਬਾਇਲ ਫੋਨ ਹੁੰਦੇ ਨੇ ਹਨਾ। ਇੰਟਰਨੈਟ ਦੀ ਸਹਾਇਤਾ ਨਾਲ ਇਹਨਾਂ ਨੂੰ ਕਿ ਵੱਖ-ਵੱਖ ਵਾਇਰਸਾਂ ਤੋਂ ਬਚਾਉਂਦੇ ਨੇ ਗੇ ਦੇਖੋ।
ਹਾਂਜੀ -ਹਾਂਜੀ।
ਅਹ। ਦੂਜਾ ਕੀ ਹੈ ਵੀ ਅੱਜ ਕੱਲ ਸਕੈਮਰਸ ਨੇ ਉਹ ਬਹੁਤ ਸਾਰਾ ਡਾਟਾ ਨੇ ਜਿਹੜਾ ਹੈਕ ਕਰ ਰਹੇ ਨੇ।
ਹਾਂਜੀ ਬਹੁਤ ਜਿਆਦੀ ਇਹ ਕੰਮ ਬਹੁਤ ਜਿਆਦਾ ਵੱਧ ਰਿਹਾ ਜੀ।
ਹਾਂਜੀ ਹਾਂ ਵੀ ਇੰਟਰਨੈਟ ਦੀ ਮਤਲਬ ਕਿ ਸਹਾਇਤਾ ਨਾਲ ਆਪਾਂ ਇਹ ਸਾਰਾ ਕੁਛ ਕਰ ਸਕਦੇ ਹਾਂ ਜਿਵੇਂ ਬੈਂਕ ਬੁਕਿੰਗ ਹੋ ਗਈ ਹੋਰ ਸਾਰੀਆਂ ਚੋਰੀਆਂ ਨੇ ਜਿਹੜੀਆਂ ਉਹ ਸਾਈਬਰ ਸਿਕਿਉਰਟੀ ਦੁਆਰਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਤੇ ਇਸ ਤੋਂ ਇਲਾਵਾ ਕੀ ਵੀ ਜਿਹੜੀਆਂ ਆਪਣੀਆਂ ਫੋਟੋਆਂ 'ਚ ਵਗੈਰਾ ਹੁੰਦੀਆਂ ਨੇ ਹਨਾ।
ਹਾਂਜੀ।
ਆਪਾਂ ਕਈ ਵਾਰ ਦੇ ਫੋਨ ਦੇ ਵਿੱਚ ਸੇਵ ਕਰਦੇ ਹਾਂ ਪਰ ਹੁਣ ਕੀ ਏ ਕੰਪਿਊਟਰ ਦੇ ਵਿੱਚ ਵੀ ਇ ਇੰਟਰਨੈਟ ਤੇ ਕਈ ਸਰਬਰ ਹੁੰਦੇ ਨੇ ਬਣੇ ਹੋਏ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਰੱਖ ਸਕ ਦਿਆਂਗੇ।
ਹਾਂਜੀ-ਹਾਂਜੀ
ਜਿਵੇਂ ਕਿ ਮੇਰੇ ਫੋਨ ਦੇ ਵਿੱਚ ਗੂਗਲ ਡਰਾਈਵ ਹੈਗਾ ਦੇਖੋ ਮੈਂ ਅ ਆਪਣੀਆਂ ਬਹੁਤ ਸਾਰੀਆਂ ਫੋਟੋਜ ਨੇ ਸੇਵ ਕਰਕੇ ਵੀ ਰੱਖਦੀਆਂ ਹਨਾ ਤੇ ਹੋਰ ਵੀ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਯੂਜ ਕਰ ਰਹੇ ਨੇ ਗੇ।
ਹਾਂ ਜੀ ਮੈਮ ਬਿਲਕੁਲ-ਬਿਲਕੁਲ ਜੀ।
ਅੱਜ ਕੱਲ੍ਹ ਤਾਂ ਵੀ ਇੰਟਰਨੈਟ ਤੇ ਏ ਆਈ ਨੇ ਜਿਹੜਾ ਲੋਕਾਂ ਦਾ । ਕੰਮ ਐ ਬਹੁਤ ਆਸਾਨ ਕਰ ਦਿੱਤਾ ਹੈ।
ਹਾਂ ਜੀ ਹਾਂ ਜੀ ਦੇਖੋ ਫੋਟੋਆਂ ਆਪਣੀ । ਜਿਹੜੀਆਂ ਫੋਟੋਜ਼ ਹੁੰਦੀਆਂ ਨੇ । ਉਹਨਾਂ ਨੂੰ ਕ ਮਤਲਬ ਸਪੈਸ਼ਲ ਬਣਾ ਦਿੰਦੇ ਨੇ ਜੀ। ਬਹੁਤ ਸਾਰੇ ਐਪ ਨੇ ਜਿਹੜੇ ਡਿਜ਼ਾਇ ਡਿਜ਼ਾਇਨ ਕਰਦੇ ਨੇ ਫੋਟੋਆਂ ਨੂੰ ਜੀ। ਬਹੁਤ ਜ਼ਿਆਦਾ ਤਰੱਕੀ ।
ਤਰੱਕੀ ਤਾਂ ਨਾ ਬਹੁਤ ਕਰ ਲਈ ਦੇਖੋ ਇਹ ਲੋਕਾਂ ਦੇ ਵੀ ਬਹੁਤ । ਜਿਆਦਾ ਆਪਾਂ ਕਹਿ ਸਕਦੇ ਹਾਂ ਵੀ ਸਾਰੇ ਹੈ ਹਨਾ ਪਰ ਕਈ ਲੋਕ । ਨੇ ਜਿਹੜਾ ਏ ਆਈ ਦਾ ਬਹੁਤ ਜਿਆਦਾ ਗਲਤ ਯੂਸ ਕਰ ਰਹੇ ਨੇ।
ਹਾਂ ਜੀ ਹਾਂ ਜੀ ਇਹ ਵੀ ਬਹੁਤ ਚੱਲ ਰਿਹਾ।
ਕਿਉਂਕਿ ਕਿਸ? ਕਿਸੇ ਬੰਦੇ ਦੀ ਫੋਟੋ ਹੁੰਦੀ ਕਿਸ ਤਰ੍ਹਾਂ ਦੀ ਹੈ ਤੇ ਉਹ ਬਣਾ ਕਿਸ ਤਰ੍ਹਾਂ ਦੀ ਦਿੰਦੇ ਨੇ।
ਹਾਂ ਜੀ ਹਾਂ ਜੀ ਮੈਮ ਹਾਂ ਜੀ।
ਜਦਕਿ ਇਹ ਬਣੀ ਤਾ ਇੱਕ ਵਧੀਆ ਕੰਮ ਦੇ ਲਈ ਇਹ ਦੇਖ । ਖੂਹਾਂ ਨਾ ਆਪਣੇ ਕੰਮ ਆਸਾਨ ਕਰਨ ਦੇ ਲਈ ਬਣੀਆਂ ਹੈ। ਪਰ ਜਿਹੜੇ ਲੋਕ ਨੇ ਨਾ ਉਹ ਚੰ ।
ਮੈਂ ਕਿਹਾ ਗ਼ਲਤ ਯੂਸ ਵਾਲਾ ਕਰਨ ਲੱਗੇ ਹੀ।
ਹਾਂ। ਚੰਗੇ ਕੰਮਾਂ ਦੀ ਬਜਾਏ ਨਾ ਉਹਨੂੰ ਗ਼ਲਤ ਥਾਂ ਤੇ ਯੂਸ ਕਰਦੇ ਨੇ।
ਹਾਂਜੀ ਮੈਮ ਬਿਲਕੁਲ ਬਿਲਕੁਲ ਜੀ ਬਿਲਕੁਲ।
ਵੀ ਜਿਹੜਾ ਆਪਾਂ ਕਹਿ ਸਕਦੇ ਹਾਂ। ਵੀ ਦੁਨੀਆਂ ਦੇ ਵਿੱਚ ਕੰਪਿਊਟਰਾਂ ਦਾ । ਉਪਯੋਗ ਹੈ। ਉਹ ਬਹੁਤ ਵੱਧ ਰਿਹਾ ਬੈਂਕਿੰਗ । ਹਰ ਕਿਤੇ ਹੀ ਹੈ। ਦੇਖੋ ਹੈਨਾ ਕੋਈ ਵੀ ਕੈਫੇ ਚੱਲ ਜਾਂਦੇ ਆ। ਉ । ਉੱਥੇ ਵੀ ਹੈਗਾ।
ਹਾਂ ਜੀ ਮੈਮ ਹਾਂ ਜੀ।
ਪਹਿਲਾਂ ਦੇਖੋ ਇੱਕ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਕੰਪਿਊਟਰ ਤੇ ਉਹ ਬਹੁਤ ਵੱਡੇ- ਵੱਡੇ ਹੁੰਦੇ ਸੀ।
ਹਾਂ ਜੀ ਮੈਮ ਹਾਂ ਜੀ।
ਪਰ ਅੱਜ ਕੱਲ੍ਹ ਜਿਹੜੇ ਬਹੁਤ ਛੋਟੇ ਵੀ ਕੰਪਿਊਟਰ ਨੇ ਦੇਖੋ ਹੈਨਾ ।
ਹਾਂ ਜੀ।
ਨਾਲ-ਨਾਲ ਕੇ ਆਪਣੇ ਕੋਲੇ ਫੋਨ ਵੀ ਨੇ ਜਿਨਾਂ ਤੇ ਵੀ ਟੈਕਨੋਲੋਜੀ ਹੀ ਯੂਸ ਹੁੰਦੀ ਆ ਦੇਖੋ ਹੈਨਾ।
ਹਾਂਜੀ ਮੈਮ ਹਾਂਜੀ।
ਜਿਹੜੀ ਕੀ ਆਪਣੇ ਮਤਬਲ ਕੀ ਕੰਮ ਕਾਰ ਨੂੰ ਅੱਗੇ ਲੈ ਕੇ ਜਾ ਰਹੀ ਹੈਗੀ।
ਹਾਂਜੀ।
ਹਰ ਕਿਤੇ ਹੀ ਟੈਕਨੋਲੋਜੀ ਦਾ ਯੂਜ ਹੈ ਜਿਹੜਾ ਉਹ ਹੁਣ ਲੱਗ ਰਿਹਾ।
ਹਾਂ ਜੀ ਬਹੁਤ ਜ਼ਿਆਦਾ ਯੂਸ ਹੋ ਰਹੀ ਹੈ। ਅੱਜ ਕੱਲ ਟੈਕਨੋਲੋਜੀ ਦੀ ਐਂ ਕਹਿ ਸਕਦੇ ਆਪਾਂ ਘਟਾ । ਟੈਕਨੋਲੋਜੀ ਦਾ ਹੀ ਯੁੱਗ ਐ।
ਹਾਂ ਜੀ ਬਿਲਕੁਲ ਜੀ ਬਿਲਕੁਲ ਬਹੁਤ ਸਹੀ ਕਿਹਾ ਤੁਸੀਂ ਨੇ।
ਹਾਂ ਜੀ।
ਕਿਉਂਕਿ ਇਹ ਆਪਣੀ ਜ਼ਿੰਦਗੀ ਦਾ ਹੀ ਹਿੱਸਾ ਹੈ। ਇਹ ਤੋਂ ਬਿਨਾਂ ਆਪਾਂ ਕੁਝ ਵੀ ਨੀ ਕਰ ਸਕਦੇ ਦੇ।
ਹਾਂਜੀ ਹਾਂਜੀ ਮੈਮ ਹਾਂਜੀ।
ਹੁਣ ਤੁਸੀਂ ਲਾ ਲਓ ਵੀ ਜਿਵੇਂ ਕਿ ਚਾਈਨਾ ਵਰਗੇ ਨੇ ਉਹਨਾਂ ਨੇ ਕਿੰਨੀ ਜ਼ਿਆਦਾ ਤਰੱਕੀ ਕੀਤੀ ਹੋਈ ਹੈ।
ਹਾਂ ਜੀ ਬਹੁਤ ਜ਼ਿਆਦਾ।
ਉੱਥੇ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਹੈਗੀਆਂ। ਉਹ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਆਟੋਮੈਟਿਕ ਨੇ ਹੈਗੇ ਆ।
ਹਾਂਜੀ ਹਾਂਜੀ।
ਜਿਹਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਹੈ ਜਿਹੜੀ ਬਹੁਤ ਆਸਾਨੀ ਹੁੰਦੀ ਹੈਗੀ।
ਹਾਂ ਜੀ।
ਇਹ ਤਾਂ ਹੈ ਹੀ ਤੇ ਆਪਾਂ ਤੇ ਇਹੀ ਕਹਿਣਾ । ਚਾਹੁੰਦੇ ਹਾਂ ਕੀ ਜਿਹੜਾ ਟੈਕਨੋਲੋਜੀ ਦਾ ਯੂਸ ਹੈ। ਜਾਂ ਟੈਕਨੋਲੋਜੀ ਤੋਂ ਮਤਲਬ ਕੀ ਚੀਜ਼ਾਂ ਚੱਲ ਰਹੀਆਂ ਨੇ ਜਾਂ ਉਹਨਾਂ ਦਾ ਯੂਜ ਐ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਹੈ।
ਹਾਂਜੀ ਬਿਲਕੁਲ ਮੈਮ ਬਿਲਕੁਲ।
ਕਿਉਂਕਿ ਉਹਨਾਂ ਜਦੋਂ ਫਾਲਤੂ ਕੰਮਾਂ ਵਾਸਤੇ ਕਰ ਦਿਆਂਗੇ ਤਾਂ।ਉਹਦਾ ਕਿਤੇ ਨਾ ਕਿਤੇ ਮਾੜਾ ਪ੍ਰਭਾਵ ਪੈ ਜ਼ਰੂਰ ਪੈਂਦਾ ਹੀ
ਪੈਂਦਾ ਈ-ਪੈਂਦਾ ਈ।
ਜਿਹਦੇ ਕਰਕੇ ਆਪਣੀ ਪ੍ਰੋਡਕਟੀਵਿਟੀ ਹੈ।ਜਿਹੜੀ ਉਹ ਵੀ ਘੱਟ ਹੁੰਦ
ਹਾਂਜੀ- ਹਾਂਜੀ।
ਕਿਉਂਕਿ ਫਿਰ ਕੀ ਹੈ ਜਿਹੜੇ ਇਹਦੇ ਵਿੱਚ ਹੋਰ ਵੀ ਇਨਕਰੀਜ਼ ਕਰਨਾ ਚਾਹੁੰਦੇ ਨੇ ਮਤਲਬ ਕਿ ਇਹਨੂੰ ਉੱਪਰਲੇ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਵੀ ਥੋੜ੍ਹੀ ਬੜੀਆਂ ਦਿੱਕਤਾਂ ਨੇ ਜਿਹੜੀਆਂ ਉਹ ਕ੍ਰੀਏਟ ਹੋ ਜਾਂਦੀਆਂ ਨੇ। ਹਾਂਜੀ ਮੈਮ
ਹਾਂਜੀ
ਤੇ ਚਲੋ ਠੀਕ ਹੈ ਮੈਮ ਧੰਨਵਾਦ ਤੁਹਾਡਾ ਜੀ ਓਕੇ